ਹੈਲੋ, ਹਾਂਜੀ ਹਾਂ ਸਤਿ ਸ਼੍ਰੀ, ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ,
ਹੋਰ ਕਿਵੇਂ ਹੋ?
ਵਧੀਆ ਤੁਸੀਂ ਦੱਸੋ?
ਹਾਂਜੀ ਹਾਂ ਮੈਂ ਵੀ ਵਧੀਆ ਹੋਰ ਕੀ ਕਰਦੇ ਸੀ।
ਕੁਛ ਨੀ ਬਸ ਵੇਲੇ ਸੀਗੇ ਤੁਸੀਂ ਦੱਸੋ?
ਹਾਂਜੀ ਹਾਂ ਵਿਹਲੀ ਸੀ ਮੈਂ ਵੀ ਚਾਹ ਪਾਣੀ ਪੀ ਲਿਆ ਹੋਰ।
ਹਾਂਜੀ ਹਾਂਜੀ।
ਅੱਛਾ-ਅੱਛਾ ਚਲੋ ਵਦੀਆ। ਤੇ ਹੋਰ ਹਾਂਜੀ ਹਾਂ ਅਸੀਂ ਵੀ ਬੱਸ ਠੀਕ ਹੈ ਦੁਬਾਰਾ
ਤੁਹਾਡੀਆਂ ਮੇਰੇ ਨਾਲ ਕਿੰਨੀਆਂ ਕੋਾਲਸ ਹੋ ਗਈਆਂ?
ਆਪਣੀ ਮੈ ਲੱਗਦਾ ਕਾੱਲ ਤਾਂ ਲੱਗੀ ਨੀ ਗੀ।
ਹਾਂਜੀ।
ਹਾਂ ਸ਼ਾਯਦ ਦੋ ਮਤਲਬ ਤਿੰਨ ਹੋਈਆਂ ਆ।
ਤਿੰਨੋ ਹੋ ਗਿਆਂ। ਪਤਾ ਕੀ ਐ ਮੈਂ ਤਾਂ ਪੁੱਛ ਰੀ ਆ ਪਹਿਲਾਂ ਮੇਰੇ ਨਾਲ ਇੱਕ ਦੀਦੀ ਸੀਗੇ ਨਾ ਉਹਨਾਂ ਦੇ ਇੱਕ ਸੌ ਅੱਸੀ ਮਿੰਟ ਲੱਗ ਗਏ ਸੀਗੇ। ਤੇ ਇਹ ਦ ਬਾਰੇ ਉਹਨਾਂ ਦੀ ਕੋਈ ਕਾਲ ਈ ਨਈ ਹੋਈ ਹੈਗੀ। ਕੀ ਵੇਚਾਰੀ ਕਿਸੇ ਨਾਲ ਵੀ ਨੀ ਹੋਈ ਤਾਂ ਪੁੱਛ ਰਈ ਸੀ ਮੈਂ
ਅੱਛਾ ਮਤਲਬ ਇੱਕ ਨਾਲ ਇੱਕ ਸੌ ਅੱਸੀ ਮਿੰਟ
ਇੱਕ ਸੌ ਅੱਸੀ ਮਿੰਟ ਵਾਲਾ ਪਤਾ ਨੀ ਕੀ ਕੁਛ ਲੱਗ ਗਿਆ ਸੀਗਾ ਉਹਦੇ ਨਾਲ
ਫੇਰ ਮੈਨੂੰ ਲੱਗੋ ਸ਼ਾਇਦ ਕੀ ਪਤਾ ਉਹਨਾਂ ਦੇ ਪੂਰੇ ਹੋ ਗਏ ਹੁਣ ਫਿਰ
ਨਹੀਂ ਉਹਨਾਂ ਦੀ ਤੀਹ ਕੋਲਸ ਪੂਰੀਆਂ ਹੋਈਆਂ ਨੀ।
ਅੱਛਾ।
ਹਾਂ ਬਟ ਉਹਨਾ ਦੇ ਇੱਕ ਸੌ ਅੱਸੀ ਮਿੰਟ ਲੱਗ ਲਗ ਗਏ ਸੀ।
ਅੱਛਾ ਅੱਛਾ ਪਤਾ ਨੀ ਫਿਰ ਮਤਲਬ ਇਹਦੇ ਤਾਂ ਪਹਿਲਾਂ ਮਤਲਬ ਜਿਵੇਂ ਆਪਾਂ ਜਿੰਨੀਆਂ ਕੋਲਸ ਹੁਣ ਪੰਜ ਕੋਲਸ ਨੇ ਅਪਾਂ ਪੰਜ ਮੇਰੇ ਤਾਂ ਹਜੇ ਤੱਕ ਪੰਜ ਸ਼ੋਅ ਹੋਈਆਂ ਨੇ ਵੀ ਪੰਜ ਪੰਜ ਕਰਕੇ ਸ਼ੋਅ ਹੁੰਦੀਆਂ ਨੇ ਆਪਾਂ ਮਤਲਬ ਪੰਜ ਈ ਕਰ ਸਕਦੇ ਆ।
ਹਾਂਜੀ। ਪਹਿਲਾਂ ਤਾਂ ਆਪਾਂ ਪੰਜ ਹੀ ਕਰ ਸਕਦੇ ਆ ਮਤਲਬ ਇੱਕ ਬੰਦੇ ਨਾਲ ਆਪਾਂ ਅਹ ਜਿੰਨੀਆਂ ਕਰ ਸਕਦੇ ਆ ਉਓਨੀਆਂ ਕਰ ਸਕਦੇ ਆ। ਮੇਰੀਆਂ ਵੀ ਕਈ ਖਰਾਬ
ਹ ਸਈ ਗੱਲ ਮੇਰੀਆਂ ਵੀ ਬਹੁਤ ਖਰਾਬ ਹੋਈ ਸੱਤ ਖਰਾਬ ਹੋ ਗਈਆਂ ਮੇਰੀਆਂ।
ਮੇਰੀਆਂ ਪਤਾ ਨੀ ਕਿੰਨੀਆਂ ਕੁ ਹੋਈ ਜਾਣੀਆਂ।
ਮਤਲਬ ਉਹ ਉਹ ਤਾਂ ਪਰ ਦਿਖ ਜਾਂਦਾ ਵੀ ਕਿੰਨੇ ਕੁ ਹੁੰਦਾ ਆ।
ਹਾਂਜੀ ਹਾਂਜੀ ਉਹ ਤਾਂ ਦਿਖ ਜਾਂਦਾ ਆ।
ਜਾਂ ਵੀ ਛੇ ਸੌ ਤੋਂ ਜਿਹੜਾ ਉੱਪਰ ਹੋਵੇ ਉਹ ਤਾਂ ਵਧੀਆ ਹੁੰਦੀ ਆ ਜਿਹੜੀ ਘੱਟ ਹੋਵੇ ਛੇ ਸੌ ਤੋਂ ਉਹ ਹਾਂ। ਚੱਲ ਦੇਖੋ ਹਜੇ,
ਕੀ ਬਣਦਾ ਹਜੇ ਤਾਂ ਇਹਦੀ ਪੇਮੈਂਟ ਆਣੀ ਐ,
ਹਾਂਜੀ ਹਾਂ ਲੇਟ ਹੀ ਆਉਂਦੀ। ਆਹੋ ਓਦਣ ਹੀ ਬਸ ਪਾਈ ਆ ਐਨਾਂ ਨੇ ਇੱਕ ਦਿਨ ਮੁੜ ਕੇ ਨੀ ਪਾਈ ਕੋਲਿੰਗ ਵਾਲੀ ਤਾਂ। ਹਾਂਜੀ ਹਾਂ।
ਤਾਂ ਕਰਕੇ ਕਰ ਤਾਂ ਹੋਣਾ ਏਨਾਂ ਨੇ।
ਹਾਂਜੀ ਹਾਂ ਤੇ ਪਰ ਹੁ ਹੁੰਦਾ ਪਰ ਪਾ ਦਿੰਦੇ ਨੇ ਵੈਸੇ ਤਾਂ ਇਹ ਕੋਈ ਅੱਧਾਂ ਨੀ ਗਾ।
ਹੂਂ ਮੈਂ ਜੋਸ਼ ਵਾਲਾ ਵੀ ਮੈਨੇ ਅ ਕੀਤਾ ਸੀਗਾ ਉਹ ਪ੍ਰੋਜੈਕਟ ਜਾ ਇੱਕ ਹੋਰ ਹਿੰਦੀ ਦਾ।
ਅੱਛਾ।
ਤੇ ਓਦੇ ਵਿੱਚ ਯਾਰ ਆ ਰਹੇ ਨੇ ਟਾਸਕ ਜੇ ਕਰਨੇ ਨੇ।
ਅੱਛਾ ਮਤਲਬ ਉਹਦੇ ਚ ਕਿਹੜਾ ਟਾਂਸਕਰਿ ਟਰਾਂਸਕ੍ਰਿਪਸ਼ਨ ਆਲੇ ਆ ਰੇ
ਨਈ ਨਈ ਨਈ ਆਡੀਓ ਚ ਸੁਣਨੀ ਆ ਤੇ ਉਹਦੇ ਵਿੱਚ ਐਵੇਂ ਦੱਸਣਾ ਕਿ ਇਹ ਬੱਚੇ ਦੀ ਆਵਾਜ਼ ਹੈ ਕ ਅਡਲਟ ਦੀ।
ਅੱਛਾ ਅੱਛਾ। ਠੀ ਏ ਏ ਮਤ ਮਤਲਬ ਜਿੱਦਾਂ ਓ ਓ ਆਪਾਂ ਵੈਬਸਾਈਟ ਤੇ ਜਾਂਨੇ ਆਂ ਓਦਾਂ ਹੀ ਆ।
ਹਾਂਜੀ ਹਾਂਜੀ।
ਵੀ ਓਥੇ ਆਪਾਂ ਵੈਬਸਾਈਟ ਤੇ ਭਰਦੇ ਹਾਂ ਵੀ ਲੈਂਗਵੇਜ ਕੇੜੀ ਫੇਰ।
ਹਾਂਜੀ ਹਾਂਜੀ ਹਾਂਜੀ ਸੇਮ ਸੇਮ ਓਹੀ ਹੈ।
ਠੀਕ ਆ ਠੀਕ।
ਤੁਸੀ ਚੈਕ ਕਰਕੇ ਦੇਖਿਓ, ਮੈਂ ਵੀ ਪੰਗਾ ਆ ਲੈ ਰਹੀ ਸੀ ਤੁਸੀ ਮੈਨੂੰ ਨਾਲੇ ਉਹ ਗਰੁੱਪ ਦਾ ਲਿੰਕ ਭੇਜ
ਹਾਂ ਹਾਂ ਹਾਂ। ਮੈਨੂੰ ਮੈਸੇਜ ਕਰਦੇ ਇੱਕ ਵਾਰ ਮੈਂ ਭੁੱਲ ਗੀ।
ਕੋਈ ਨੀ ਠੀਕ ਹੈ ਜੀ ਠੀਕ । ਮੈਂ ਵੀ ਪੰਗਾ ਲੈ ਰੀ ਸੀ ਮੈਂ ਕਿਹਾ ਯਾਰ ਦੇਖਦੀ ਹਾਂ। ਕੀ ਚੱਕਰ ਆ ਤੇ ਓਦੇ ਵਿੱਚ ਫੇਰ ਉਹ ਕੰਮ ਆਇਆ ਹੋਇਆ ਸੀਗਾ ਮੈਂ ਕਿਹਾ ਫਿਰ ਮੈਂ ਦੱਸੂਗੀ ਮਾਂ ਹਨਾ ਅੱਗੇ।
ਅੱਛਾ ਅੱਛਾ। ਠੀਕ ਹੈ ਠੀਕ। ਆਹੋ ਚਲੋ ਵਧੀਆ। ਜੇੜਾ ਮਿਲਦਾ ਪਕਰੀਏ ਓ।
ਹਾਂ ਜੇੜਾ ਮਿਲਦਾ ਕਰੀ ਚਲੋ ਬਸ।
ਹਾਂ ਏ ਤਾਂ ਹੈ ਹ ਹੀ ਹੋਰ। ਟਰਾਂਸਕ੍ਰਿਪਸ਼ਨ ਵਾਲਾ ਵੀ ਅੱਜ ਮੈਂ ਥੋੜ੍ਹਾ ਹੀ ਕੀਤਾ ਆ ਹੁਣ ਕਈਆਂ ਦੇ ਟਰਾਂਸਕ੍ਰਿਪਸ਼ਨ ਵਿੱਚ ਹੁੰਦੀ ਨੀ ਗੀ ਬਲੈਂਕ ਹੀ ਹੁੰਦੇ ਨੇ ਓ ਲੀ
ਬਲੈਂਕ ਹੁੰਦੇ ਨੇ ਤੇ ਕਈਆਂ ਰਿਜੈਕਸ਼ਨ ਹੋਇਆ ਦੀ ਆ ਫੇਰ।
ਹਾਂਜੀ ਹਾਂ ਨਹੀਂ ਬਲੈਂਕ ਮਤਲਬ ਔ ਬੋਲਦੇ ਤਾਂ ਹੈਗੇ ਆ ਪਰ ਵੀ ਉਹ ਜਦੋਂ ਜਿਵੇਂ ਲਿਖੀ ਹੁੰਦੀ ਉਹ ਲਿਖੀ ਨਹੀਂ ਹੁੰਦੀ।
ਉਹ ਦੂਜੇ ਇਹ ਇਹਨਾਂ ਨੇ, ਏ, ਐਸ ਆਰ ਰਿਮੂਵ ਕੀਤੀ ਹੋਈ ਆ ਕਈਆਂ ਦੀ।
ਹਾਂਜੀ, ਹਾਂ। ਹਾਂ, ਉਹ ਮਤਲਬ ਆਪ ਲਿਖਣੀ ਪੈਂਦੀ ਆ, ਫੇਰ ਉਹ ਹੁਣ ਉਹਦੇ ਕਰਕੇ ਟਾਈਮ ਲੱਗ- ਟਾਈਮ ਲੱਗ ਜਾਂਦਾ ਏ।
ਕੀਤੀ ਹੋਈ ਹੈ ਇਹਨਾਂ ਦੀ। ਤਾਂ ਕਰਕੇ ਐ,
ਅੱਛਾ-ਅੱਛਾ, ਚਲੋ ਵਧੀਆ ਹਾਂ, ਪਰ ਉਹਦੇ ਚ- ਉਹਦੇ ਚ ਆਇਆ ਟਾਈਮ ਲੱਗਦਾ ਚੈਕਿੰਗ ਆਲੇ ਜਿਹੜੀ ਲੱਗੀ ਹੁੰਦੀ ਆ ਚੈੱਕ ਵਾਲੇ ਚਲੋ ਮਾੜਾ ਜਿਹੀ ਕਰੈਕਸ਼ਨ ਕਰਕੇ ਕਰ ਲਈਦਾ ਆ।
ਹਾਂਜੀ- ਹਾਂਜੀ।
ਹੂੰ- ਹੂੰ। ਹੂੰ, ਇਹ ਤਾਂ ਹੈ। ਤੇ , ਹਾਂਜੀ, ਹਾਂ ਹੋਰ ਦੱਸੋ, ਹੋਰ ਮਤਲਬ ਸਬਜ਼ੀ ਵਗੈਰਾ ਤੁਸੀਂ ਬਣਾਉਨੇ ਔ ਕ ਮੰਮਾ ਤੁ-
ਨਹੀਂ ਮੰਮਾ ਸਾਡੇ ਨਾਲ ਜੁਆਇਨ- ਫੈਮਲੀ ਹੈ, ਤੇ ਚਾਚੀ, ਮੰਮੀ ਦੋਨੇ ਇਕੱਠੀਆਂ ਕੰਮ ਕਰਦੀ ਆ। ਆਪਾਂ, ਕੁਛ ਨੀ ਕਰਦੇ।
ਅੱਛਾ, ਹਾਂ ਫੇਰ ਤਾਂ ਵਧੀਆ, ਜੁਆਇੰਨ ਫੈਮਲੀ ਐ। ਚੱਲ ਹੁੰਦਾ ਆ ਹਾਂ ਝਾੜੂ, ਪੋਚਾ ਵਗੈਰਾ ਚਲੋ ਕਰ ਲੈਂਨੇ ਹੁਣੇ।
ਕਰਨ ਵੀ ਨੀ ਦਿੰਦੇ ਅੱਛਾ। ਕਹਿੰਦੇ ਨੇ ਸਟੱਡੀ ਕਰਲੋ।
ਹੂੰ, ਚਲੋ ਵਧੀਆ, ਹਾਂਜੀ ਹਾਂ ਚਲੋ ਇਹ ਤਾਂ ਸਾਰੀ ਉਮਰ ਹੀ ਕਰਨਾ ਫੇਰ।
ਸਾਰੀ ਉਮਰ ਹੀ ਕਰਨਾ ਸਹੀ ਹੈ।
ਹਾਂ- ਹਾਂ ਇਹੀ ਲਾਈਫ ਹੁੰਦੀ ਆ ਨਾ ਬੰਦੇ ਦੀ ਮਾਂ ਬਾਪ ਕੋਲ ਹੀ, ਮਾਂ ਬਾਪ ਹੀ। ਕਹਿ ਦ ਮਾਂ ਬਾਪ ਹੀ ਹੁੰਦੇ ਨੇ ਜਿਹੜੇ ਐਵੇਂ ਕਹਿ ਦਿੰਦੇ ਨੇ ਹੋਰ ਕੋਈ ਨੀ ਕਹਿੰਦਾ ਹੈਗਾ। ਹੂੰ, ਨਹੀਂ ਤਾਂ ਲੋਕ ਕਹਿੰ- ਲੋਕਾਂ ਨੂੰ ਕੋਈ, ਮਤਲਬ ਨਹੀਂ ਆਪਣੇ ਨਾਲ
ਸਹੀ ਹੈ- ਸਹੀ ਹੈ।
ਹਾਂਜੀ ਹਾ, ਹਾਂ- ਹਾਂ। ਵਧੀਆ ਚਲੋ। ਤੇ ਹੋਰ ਸੁਣਾਓ? ਤੁਸੀਂ ਕਿੰਨੇ ਭੈਣ, ਭਰਾਓ ਔ?
ਅਸੀਂ ਤਿੰਨ ਭੈਣ, ਭਰਾ।
ਅੱਛਾ।
ਹਾਂਜੀ ਟਵਿੰਨਜ਼, ਅਸੀਂ ਦੋਨੋ ਭੈਣਾਂ ਟਵਿਨਜ਼ਾਂ ਤੇ-
ਅੱਛਾ- ਅੱਛਾ। ਅੱਛਾ, ਚਲੋ ਵਧੀਆ। ਤੇ, ਫਿਰ ਤਾਂ ਮਤਲਬ ਥੋੜੀ ਸੀ- ਸਿਸਟਰ ਵੀ ਸਟੱਡੀ ਕਰਦੇ ਨੇ।
ਹਾਂਜੀ ਉਹ ਵੀ ਸਟੱਡੀ ਕਰਦੇ ਨੇ ਉਹਨਾਂ ਦਾ ਹੁਨ ਮੈਂ ਫੋਮ ਫਿਲ ਕੀਤਾ ਸੀਗਾ ਹਜੇ ਤੱਕ ਕੁਛ ਆਇਆ ਨੀ ਹੈਗਾ ਟਾਸਕ ਵਗੈਰਾ।
ਅੱਛਾ, ਮੈਂ ਵੀ ਕੀਤਾ ਸੀਗਾ, ਉੱਧਰ ਭਾਬੀ ਸੀਗੇ ਨਾ ਮੇਰੇ ਤੇ ਉਹਨਾਂ ਦਾ ਕੀਤਾ ਸੀਗਾ, ਉਹਨਾਂ ਦੇ ਵੀ ਨੀ ਆਇਆ ਕੱਲ ਮੈਂ ਕੀਤਾ ਸੀ ਗਿਆਰਾਂ ਵਜੇ ਆਇਆ।
ਹੁਨ ਓ ਆਯਾ ਕੁੱਛ ਤਾਂ ਮੈਡਮ ਹੋਰੀ ਬਿਜ਼ੀ ਹੁੰਦੀਆਂ ਨੇ।
ਹਾਂ, ਹਾਂ ਫੇਰ ਉਹ ਕਹਿ ਦਿੰਦੇ ਵੀ ਵਾਰ-ਵਾਰ ਮੈਸੇਜ ਵੀ ਨਾ ਕਰੋ।
ਹਾਂਜੀ, ਹਾਂਜੀ।
ਹਾਂ। ਪਰ ਮੇਰੇ ਤਾਂ ਆ ਗਿਆ ਸੀਗਾ ਜਦੋਂ ਜਦੋਂ ਮੈਂ ਕੀਤਾ ਸੀਗਾ ਵੀ ਜਦ ਈ ਆ ਗਿਆ ਸੀ ਮੇਰਾ ਦੋ ਕੁ ਘੰਟੇ ਬਾਦ ਈ
ਮੇਰਾ ਵੀ ਜਦੋਂ ਉਹਨੇ ਕਰਵਾਇਆ ਸੀ ਅੰਕਿਤਾ ਨੇ, ਨਾਲ ਦੀ ਨਾਲ ਆ ਗਿਆ ਸੀਗਾ।
ਹਾਂਜੀ, ਹਾਂ ਕਈਆਂ ਦੇ ਬਸ ਉਹ ਲੈਂਦੇ ਨੇ।
ਕਈਆਂ ਦਾ ਟਾਈਮ ਹੁੰਦਾ ਹੁਣ ਉਨ ਮੈਮ ਨੇ ਕਿਹਾ ਸੀ ਨਾ ਵੀ ਰਾਤ ਦਸ ਵਜੇ ਤੋਂ ਬਾਅਦ ਜੇ ਤੁਸੀਂ ਅਪਲਾਈ ਕਰੋਗੇ ਤਾਂ ਮੈਂ ਮੋਰਨਿੰਗ ਹੀ ਦੇਖੂਗੀ ਅਗਰ ਤੁਸੀਂ ਮਤਲਬ ਓ ਮੋਰਨਿੰਗ ਕਰੋਂਗੇ ਫੇਰ ਤੁਹਾਡਾ ਦਿਨ ਚ ਈ ਹੋਜੂਗਾ।
ਹਾਂਜੀ, ਹਾਂ ਇਹ ਤਾਂ ਹੈ।
ਕੁਛ ਹਾਂਜੀ, ਹਾਂਜੀ, ਕੁਛ ਐਵੇਂ ਹੁੰਦਾ ਕਿ ਹਨਾ ਚੱਲ ਮੈਂ ਕਰਨੇ ਉਹ ਵੀ ਬਚਾਰੀਆਂ ਕੰਮ ਕਰਦੀਆਂ ਹੁੰਦ ਨੇ ਮੀਟਿੰਗ ਲੈਣੀ ਹੁੰਦੀ ਆ ਮੈਮ ਨੇ।
ਹਾਂਜੀ, ਹਾਂ ਨਾਲੇ ਫੇਰ ਉਹ ਸੁਭਾਵਿਕ।
ਥੋੜੇ ਤਿੱਖੇ ਨੇ।
ਹੂੰ, ਹੂੰ, ਹੂੰ, ਸਾਈਕਲ ਪਰ ਉਹ ਵੀ ਸਾਰਾ ਦਿਨ ਕੰਮ ਕਰਦੇ ਨੇ ਨਾ ਸਾਰਾ ਕੁਛ ਉਹਨਾਂ ਨੇ ਅਡਜਸਟ ਕਰਨਾ ਘੰਟੇ ਪੂਰੇ ਕਰਾਉਨੇ ਸਾਰੀ ਜਿੰਮੇਵਾਰੀ ਹੁੰਦੀ ਆ।
ਹਾਂਜੀ, ਹਾਂਜੀ।
ਓ ਤਾ ਹੈ ਹੁਣ ਪਤਾ ਨੀ ਕਿੰਨੇ ਕੁ ਘੰਟੇ ਨੇ ਦੇਖੋ।
ਸਹੀ ਏ, ਨਾਲੇ ਐਵੇਂ ਵੀ ਹੁੰਦਾ ਕਿ ਉਹਨਾਂ ਦੇ ਪ੍ਰੈਸ਼ਰ ਵੀ ਜ਼ਿਆਦਾ ਜਿਦਾ ਹੁਣ ਦੇਖੋ ਇੰਨੇ ਲੋਕ ਜੁੜੇ ਹੋਏ ਨੇ।
ਹਾਂਜੀ, ਹਾਂ।
ਹੁਣ ਉਹ ਕਿਨੂੰ, ਕਿਨੂੰ ਸਮਝਾਣ ਕਿਹਨੂੰ ਕਿਹਨੂੰ ਨਹੀਂ, ਹੇਨਾ।
ਹਾਂ ਨਾਲੇ ਸਾਰਿਆਂ ਦੇ ਹਾਂ। ਸਾਰਿਆਂ ਨੂੰ ਕੰਮ ਦੇਣਾ ਮਤਲਬ ਸਭ ਕੁਛ ਦੇਖ ਲਓ ਇੰਨੇ ਨੰਬਰਾਂ ਤੇ ਕੱਲੇ, ਕੱਲੇ ਨੰਬਰ ਤੇ ਕੰਮ ਦੇਣਾ ਸੈਲਰੀ ਵਗੈਰਾ ਫੇਰ ਉਹ ਟਾ ਉਹ ਟ੍ਰਾਂਸਕ੍ਰਿਪਸ਼ਨ ਦੇ ਟਾਸਕ ਹਾਂ ਤੇ ਬੋਤ ਬੋ ਓ ਔਖਾ ਹੁੰਦਾ ਹੈ ਐਵੇਂ ਏਡੇ ਕੰਮ ਦੀ ਜ਼ਿੰਮੇਵਾਰੀ ਲੈਣਾ
ਹੋਰ ਤਾਂ ਉਹਨਾਂ ਨੂੰ ਪਤਾ ਕਿੰਨਾ ਔਖਾ ਹੁੰਦਾ ਆਪਾਂ ਤਾਂ ਫਿਰ ਵੀ ਹਨਾ ਚਬਲ ਮਾਰ ਦਿੰਦੇ ਹਾਂ ਸਾਡਾ ਐ ਨੀ ਹੋਇਆ ਸਾਡਾ ਐ ਨੀ ਹੋਇਆ
ਹਾਂ ਹਾਂ ਇਹ ਤਾਂ ਹੈ ਚਲੋ ਐਈ ਆ ਵਧੀਆ ਵੀ ਕੰਮ ਮਿਲੀ ਜਾਂਦਾ ਆ ਨਾ
ਹਾਂਜੀ-ਹਾਂਜੀ ਕੰਮ ਚਾਹੀਦਾ ਹਨਾ ਨਾਲ-ਨਾਲ ਦੀ ਨਾਲ ਪੇਮੈਂਟ ਆਈ ਜਾਂਦੀ ਦੀ ਆ ਇਹ ਤੋਂ ਉੱਤੇ ਹੋਰ ਕੀ
ਹਾਂਜੀ ਹਾਂ ਜੋਸ਼ ਦੀ ਚਲੋ ਐ ਵਧੀਆ ਸੀ ਵੀ ਉਹ ਤਾਂ ਨਾਲ ਦੀ ਨਾਲ ਹੀ ਦੋ ਤਿੰਨ ਮਿੰਟਾਂ ਚ ਆ ਜਾਂਦੀ ਸੀਗੀ
ਜੋਸ਼ ਦਾ ਹੋਰ ਸਿਸਟਮ ਹੈ ਇਹਨਾਂ ਦਾ ਹੋਰ ਸਿਸਟਮ ਹੈ ਇਹਨਾਂ ਦਾ ਤਾਂ ਕਿਉਂਕਿ ਜਿਹੜੇ ਕੰਪਨੀ ਵਾਲੇ ਨੇ ਉਹ ਉਹਨਾਂ ਦੇ ਥਰੂ ਹੈ ਜੋਸ਼ ਦੇ ਮੈਨੂੰ ਲੱਗਦਾ ਉਹਨਾਂ ਦਾ ਖੁੱਦ ਹੀ ਹੈ
ਹਾਂ-ਹਾਂ ਕੁਛ ਮਤਲਬ ਜੋਸ਼ ਚ ਜਿੱਦਾਂ ਆਪਣੀ ਉਹ ਏ ਆਈ ਚੈੱਕ ਕਰਦੀ ਆ ਇਹਦੇ ਵਿੱਚ ਇਹ ਮਤਲਬ ਆਪ ਚੈੱਕ ਕਰਦੇ ਨੇ
ਆਪ ਚੈੱਕ ਕਰਦੇ ਨੇ ਇਹਨਾਂ ਨੇ ਤਾਂ ਵੈਲੀਡੇਟਰ ਜਿੜੇ ਨੇ ਉਹ
ਲਗਾਏ ਹੋਏ ਨੇ ਹਾਂਜੀ ਹਾਂ-ਹਾਂ ਤਾਂ ਕਰਕੇ ਉਹਦਾ ਤਾਂ ਕਰਕੇ ਹਮ ਜੋਸ਼ ਚ ਵੀ ਵੈਸੇ ਤਾਂ ਬਹੁਤ ਰਿਜੈਕਟ ਹੁੰਦੀਆਂ ਸੀਗੀਆਂ
ਹੋ ਜਾਂਦੀਆਂ ਨੇ ਉਹ
ਹਮ ਤਾਂ ਕਰਕੇ ਹੋ ਜਾਂਦਾ ਐਵੇਂ ਬਟ ਚਲੋ ਵਧੀਆ ਆ ਆਪਾਂ
ਹਾਂਜੀ ਹਾਂ ਇਹ ਤਾਂ ਹੈ ਉਹਦੇ ਚ ਤਾਂ ਬਿਲਕੁਲ ਵੀ ਬੈਕਗਰਾਉਂਡ ਨੋਇਸ ਨਹੀਂ ਆਉਣੀ ਚਾਹੀਦੀ ਗ ਜਮਾ ਹੀ ਪੱਖਾ ਬੰਦ ਹੁੰਦਾ ਸੀ।
ਹਾਂ ਉਹਦੇ ਵਿੱਚ ਤਾਂ ਨਾ ਜੇ ਆਪਾਂ, ਮਤਲਬ ਥੋੜੀ ਜਿਹੀ ਵੀ ਜੇ ਚਿੜੀ ਦੀ ਆਵਾਜ਼ ਆ ਰਹੀ ਹੈ ਨਾ ਚਿੜੀਵਾਜ਼ ਆਸਪਟ ਕਰ। ਉਹਦੇ ਚ ਤਾਂ ਬਹੁਤ ਵਾ ਔਖਾ ਸੀਗਾ ਇਹ ਚ ਫੇਰ ਵੀ ਤੀ
ਇਹਦੇ ਚ ਹਾਂ, ਇਹਦੇ ਚ ਤਾਂ ਬਸ ਆਵਾਜ਼ ਆਪਣੀ ਉਹ ਕਲੀਅਰ ਹੋਣੀ ਚਾਹੀਦੀ। ਉਹਦਾ ਬੈਕਗਂਡ ਨੋਇਸ ਸਗਲ ਕੋਈ ਚੱਕਰ ਨੀਆ ਜ਼ਿਆਦਾ ਬਸ ਹਾਂ, ਜੋ ਆਪਾਂ ਬੋਲਦੇ ਕਲੀਅਰ ਹੋਣਾ ਚਾਹੀਦਾ।
ਹਾਂਜੀ ਹਾਂਜੀ।
ਹਾਂ। ਫੇਰ ਐਂ ਹੁੰਦਾ ਨਾ ਅਗਲਾ ਹਾਂ ਵੀ ਅਗਲਾ ਫਿਰ ਟਰਾਂਸਕ੍ਰਿਪਸ਼ਨ ਕਰਨੀ ਹੁੰਦੀ ਹੈ ਫਿਰ ਅਗਲਾ ਸੁਣੇ, ਤਾਂ ਫਿਰ ਉਹ ਤੋਂ ਵ ਲਿਖਿਆ ਵੀ ਠੀਕ ਜਾਵੇ।
ਲਿਖਿਆ ਵੀ ਠੀਕ ਜਾਵੇ। ਹਾਂ, ਕੁਛ ਉਹ ਚੈੱਕ ਅੱਗੇ ਤੋਂ ਆਡੀਓ ਚੈੱਕ ਕਰਕੇ ਹੀ ਹਨਾ ਅੱਗੇ ਉਹ ਕਰਦੇ
ਹਾਂ ਹਾਂ, ਅੱਗੇ ਕਰਦੇ ਆ ਹਾਂ, ਨਹੀਂ ਤਾਂ ਉਹ ਕਈ ਤਾਂ ਮਤਲਬ, ਬਹੁਤ ਟਾਈਮ ਲੱਗਦਾ ਸਾਰੀ ਓਡੀਓਸ ਸੁਨੀ ਨਾ
ਹਮ, ਫੇਰ ਵੀ ਦਸ ਦਸ ਮਿੰਟ ਦੀ ਓਡੀਓ ਹੁੰਦੀ ਆ ਦੇਖ ਚਲੋਂ ਬਹੁਤ ਜ਼ਿਆਦਾ ਹੁੰਦੀ ਹੈ।
ਹਾਂਜੀ ਹਾਂ ਦਸ -ਦਸ ਮਿੰਟ ਦੀ ਬਸ ਕੱਟ ਕੱਟ ਕੇ ਉਹ ਪਾਈ ਜਾਂਦੇ ਨੇ ਥੋੜ੍ਹਾ ਥੋੜ੍ਹਾ
ਹਾਂਜੀ ਹਾਂਜੀ ਚਲੋ ਠੀਕ ਹੈ ਜੀ ਆਪਣਾ ਟਾਈਮ ਹੋ ਗਿਆ।